ਹਾਂਜੀ- ਸਾਸਰੀ ਕਾਲ ਜੀ ਹੋਰ ਠੀਕ ਹੋ। ਹੋਰ -ਕੀ ਕਰ ਰਏ ਸੀ।
ਕੁਛ ਨੀ ਬਸ ਬੈਠੇ ਹੋਏ ਸੀ।
ਅੱਛਾ- ਮੈਂ ਕੇੰਦੀ ਸੀ ਇਹ ਮੰਮੀ ਕੋਲੋਂ ਪੁੱਛ ਲੈਂਦੇ ਮਾਰਕੀਟ ਤੋਂ ਆਂਦੇ ਥੋੜ੍ਹੀ ਦੇਰ।
ਜਾਣ ਦਾ ਪਲੈਨ ਹੈ ਨੀ ਨਾ।
ਅੱਛਾ ਅੱਛਾ
ਹਾਂਜੀ
ਅੱਛਾ -ਅੱਛਾ ਤੇ ਤੁਹਾਡੀ ਵਾਈਫ ਹੈਗੀ ਏਥੇ, ਪੇਕੇ ਗਈ ਦੀ ਐ।
ਹੇ ਤੇ ਏਥੇ ਈ ਏ।
ਅੱਛਾ ਉਹਨਾਂ ਕੋਲੋਂ ਪੁੱਛ ਲੋ ਅਗਰ ਜਾਣ ਸੂਟ ਲੈਣ ਤੇ ਫੇਰ ਮੇਰੇ ਨਾਲ ਚਲੇ ਜਾਣਗੇ।
ਹਾਂ ਕੋਲ ਤਾਂ ਹੈਗੇ ਨੇ ਸੂਟ ਜਾਂ ਉੱਥੋਂ ਲਲਣ ਗਏ ਨਾ।
ਅੱਛਾ ਆਪਣੇ ਘਰੋਂ
ਹਾਂ
ਅੱਛਾ ਅੱਛਾ ਹੋਰ ਕੀ ਬਣਾਇਆ ।
ਮਾਂਹ ਬਣਾਈ ਸੀ।
ਅੱਛਾ ਮਾਂਹ ਬਣਾਏ ਸੀ। ਹੋਰ ਮੰਮੀ ਕੀ ਕਰਦੇ ਬੈਂਸ। ਤਰਿਆ।
ਹਾਂ ਸੁੱਤੇ ਹੋਏ ਨੇ।
ਅੱਛਾ ਅੱਛਾ ਹੋਰ ਬੱਚੇ ਸੁੱਤੇ ਦੇ ਹੋਣੇ ਹਾਲੇ।
ਹਾਂਜੀ
ਅੱਛਾ ਅੱਛਾ।
ਹੂੰ।
ਹੋਰ। ਹੋਰ ਦੱਸੋ। ਡੈਡੀ ਕੰਮ ਲੱਗੇ ਨੇ ਤੁਹਾਡੇ।
ਹਾਂ ਲੱਗੇ ਹੋਏ ਨੇ।
ਅੱਛਾ ਅੱਛਾ। ਔ ਹੋਰ ਗਰਮੀ ਕੈਸੀ ਪੈ ਰਹੀ ਹੈ।
ਸਹੀ ਪੈ ਰਹੀ ਬਸ ਸ਼ਾਮੀ ਮੌਸਮ ਹੋ ਜਾਂਦਾ ਠੰਡਾ।
ਹਾਂ ਉਹੀ ਮੈਂ। ਸੋਚਿਆ ਸੀ ਮੌਸਮ ਥੋੜਾ ਠੰਡਾ ਹੋ ਗਿਆ ਤੇ ਚਲੋ ਜਰਾ ਘੁੰਮ ਆਈਏ। ਤੇ ਫਿਰ ਤੁਸੀਂ ਕਹਿ ਰਹੇ ਹੋ ਮੰਮੀ ਜਾ ਨੀਂ ਰਹੀ ਤੇ ਫਿਰ। ਹੋਰ ਰਾਤੀ ਕੀ ਬਣਾਉਣਗੇ ਮੰਮੀ।
ਪਤਾ ਨੀ।
ਅੱਛਾ।
ਹੂੰ।
ਆ ਜਾਓ ਮੰਮੀ ਨੂੰ ਲੈ ਆਉ ਘਰ।
ਨਹੀਂ ਨਹੀਂ।
ਨਹੀਂ ਲੈ ਆਓ ਕੋਈ ਗੱਲ ਨਹੀਂ ਮੰਮੀ ਨੂੰ ਘਰ। ਕੋਈ ਨੀ ਐਸੇ। ਕੋਈ ਗੱਲ ਨੀ ਲੈ ਆਓ ਮੰਮੀ ਨੂੰ ਲੈਓ ਵਾਈਫ ਨੂੰ ਲੈਓ ਕਮਾ ਕੇ ਲੈ ਜਾਓ ਬੱਚਿਆਂ ਨੂੰ ਲੈਓ।
ਕੋਈ ਗੱਲ ਨੀ।
ਅੱਛਾ ਉਹ ਪੈਕਿੰਗ ਚ ਲੱਗੇ ਹੋਣੇ ਆ ਨਾ ਕੱਲ ਜਾਣਾ ਹੋਣਾ।
ਹਾਂ।
ਅੱਛਾ ਅੱਛਾ ਤਾਂ ਹੀ ਮੰਮੀ ਨਹੀਂ ਆ ਰਹੇ ਪੈਕਿੰਗ ਪੂਕਿੰਗ ਕਰਾ ਰਹੇ ਹੋਣੇ ਆ ਨਾਲ।
ਆਹ ਹੂੰ।
ਹਾਂ ਸਹੀ ਹੈ ਬਈ ਪੈਕਿੰਗ ਕਰਾਣੀ ਵੀ ਚਾਹੀਦੀ ਹੈ। ਹੋਰ। ਤੁਹਾਡੀਆਂ ਸਿਸਟਰਾਂ ਨੀ ਆਈਆਂ।
ਨਹੀਂ।
ਹਾਂਜੀ।
ਨਹੀਂ ਆਈਆਂ।
ਅੱਛਾ ਅੱਛਾ ਪਰ ਤੁਹਾਡੀ ਵਾਈਫ ਹੋ ਕੇ ਆਉਣਗੇ ਫਿਰ ਸਿਸਟਰਾਂ ਨੂੰ ਬੁਲਾਓਗੇ।
ਹੂੰ ਹੂੰ।
ਅੱਛਾ ਚਲੋ ਅੱਛੀ ਗੱਲ ਹੈ ਸਭ ਨੂੰ ਆਉਣਾ ਚਾਹੀਦਾ ਸਭ ਨੂੰ ਜਾਣਾ ਚਾਹੀਦਾ।
ਹਾਂ।
ਹਾਂਜੀ ਸਾਡੇ ਵੀ ਘਰ ਸਾਡੀਆਂ ਕੁੜੀਆਂ ਲਿਆਈਆਂ ਨੇ ਆਉਂਦੀਆਂ ਹੀ ਪਈਆਂ ਨੇ ਤਿਆਰੀਆਂ ਕਰਦੀਆਂ ਪਈਆਂ ਨੇ।
ਅੱਛਾ। ਹਮ।
ਹੋਰ ਤੁਹਾਡੀ ਵਾਈਫ ਚਾਹ ਬੜੀ ਸਵਾਦ ਬਣਾਉਂਦੇ ਨੇ ਉਸ ਦਿਨ ਮੈਂ ਚਾਹ ਪੀ ਕੇ ਆਈ ਸੀ ਬੜੀ ਸਵਾਦ ਚਾਹ ਬਣਾਉਂਦੇ ਨੇ ਤੁਹਾਡੀ ਵਾਈਫ।
ਅੱਛਾ।
ਹਾਂਜੀ ਬੜੀ ਸਆਦ ਚਾ ਬਣਾ ਕੇ ਪਿਆਈ ਸੀ ਦਿਲ ਖੁਸ਼ ਹੋ ਗਿਆ ਸੀ।
ਉਹ ਪੱਤੀ ਮਹਿੰਗੀ ਵਾਲੀ ਐ ਨਾ।
ਅੱਛਾ ਅੱਛਾ। ਨਹੀਂ ਵੈਸੇ ਵੀ ਉਹ ਕਹਿੰਦੇ ਪਤ ਪੱਤੀ ਤੀ ਤੇ ਸਿੰਪਲ ਵਾਲੀ ਹੈ ਮੈਂ ਇਹਦੇ ਵਿੱਚ ਮਸਾਲਾ ਪਾਇਆ ਹੋਇਆ ਦਾਲਚੀਨੀ ਛੋਟੀ ਇਲਾਚੀ ਤੇ ਹੋਰ ਦੱਸ ਰਹੇ ਸੀ ਉਹ ਕੀ ਕਹਿੰਦੇ ਆ ਦਾਲਚੀਨੀ ਸੌਫ ਛੋਟ ਇਲਾਚੀ ਕੇਹਰੇ ਮਸਾਲਾ ਬਣਾ ਕੇ ਰੱਖਿਆ ਹੋਇਆ ਚਾਹ ਦਾ ਅਸੀਂ।
ਹਮ।
ਹਾਂ ਕਹਿ ਰਹੇ ਸੀ ਜ਼ਿਆਦਾਤਰ ਮੈਂ ਇਹੀ ਯੂਸ ਕਰਨੀ ਆ ਪੱਤੀ ਕੋਈ ਸੀ ਵੀ ਹੋਵੇ ਲੇਕਿਨ ਚਾਹ ਚ ਮਸਾਲਾ ਮੈਂ ਐਹੀ ਯੂਸ ਕਰਨੀ ਆ ਮੈਂ ਪੁੱਛ ਕੇ ਆਈ ਸੀ ਕਹਿੰਦੇ ਮੈਂ ਕਿਹਾ ਬੜੀ ਸਆਦ ਚਾਹ ਬਣਾਈ ਹੈ ਤੁਹਾਨੂੰ ਦੱਸ ਰਹੇ ਸੀ ਕਹਿ ਰਹੇ ਦਾਲਚੀਨੀ ਪਾਈ ਹੈ ਆਂਟੀ ਸੌਂਪ ਪਾਈ ਹੈ। ਤੇ ਛੋਟੀ ਇਲਾਚੀ ਪਾਈ ਆ ਤੇ ਦੋ ਚਾਰ ਲੌਂਗ ਪਾਂਏ ਆ ਖੁਸ਼ਬੂ ਵਾਸਤੇ। ਅੱਛਾ ਏ ਤੁਹਾਡਾ ਤੇ ਦਿਨ ਬਣ ਜਾਂਦੇ ਹੋਣਗੇ ਸਵੇਰੇ ਚਾਹ ਪੀ ਕੇ ਆ ਉਹ ਜੀ ਵਧੀਆ।
ਹਾਂ।
ਹੋਰ ਮੰਮੀ ਅਗਰ ਵਿਹਲੇ ਹੋ ਜਾਣ ਟਾਈਮ ਨਾਲ ਤੇ ਇੱਕ ਵਾਰੀ ਮੇਰਾ ਸੁਨੇਹਾ ਜ਼ਰੂਰ ਲਗਾ ਦੇਈਓ ਮੰਮੀ ਨੂੰ।
ਠੀਕ।
ਹੈ ਨਾ।
ਹਾਂ।
ਠੀਕ ਹੈ।
ਹਮ।
ਹਾਂ ਮੰਮੀ ਉੱਠ ਜਾਣ ਮੰਮੀ ਨੂੰ ਮੇਰਾ ਪੈਕਿੰਗ ਕਰਵਾ ਰਹੇ ਨੇ ਜੋ ਵੀ ਤੁਸੀਂ ਕਹਿ ਰਹੇ ਹੋ ਤੇ ਮੰਮੀ ਨੂੰ ਕਹਿਣਾ ਬਈ ਮੇਰੇ ਨਾਲ ਗੱਲ ਕਰ ਲੈਣਗੇ।
ਕਹਿ ਦਾਂਗਾ।
ਹਾਂਜੀ। ਕਿਉਂਕਿ ਨਾ ਮੈਂ ਸੋਚ ਰਹੀ ਸੀ ਕੀ ਚਲੋ ਹੋ ਆਨੇ ਆ ਤੇ ਮੌਸਮ ਵੀ ਥੋੜ੍ਹਾ ਠੰਢਾ ਹੀ ਹੋ ਗਿਆ ਵੇ ਤੇ ਹੋ ਆਵਾਂਗੇ ਕੁਛ ਸੂਟ ਸਾਟ ਲੈਵਾਂਗੇ ਕੁਛ ਫਰੂਟ ਫਰਾਟ ਵੇਖ ਕੇ ਲੈ ਆਵਾਂਗੇ। ਮੈਂ ਫ ਬਾਜ਼ਾਰ ਜਾਵਾਂਗੇ। ਇੱਕ ਦੋ ਦੀਨ ਦੀ ਸਬਜ਼ੀ ਵੀ ਦੇਖ ਕੇ ਹੀ ਲਿਆਵਾਂਗੇ ਹੋਰ ਕੀ।
ਹਾਂ।
ਹਾਂ। ਹੋਰ
ਕੁਛ ਨੀ।
ਹਾਂਜੀ ਮੈਂ ਤੁਹਾਨੂੰ ਲਸਣ ਅਦਰਕ ਲਸਣ ਹਰੀਆਂ ਮਿਰਚਾਂ ਦਾ ਅਚਾਰ ਪੁੱਛ ਰਹੀ ਸੀ ਤੁਹਾਡੀ ਵਾਈਫ ਮੇਰੇ ਕੋਲੋਂ। ਮੈਂ ਤੁਹਾਨੂੰ ਦੱਸਣੀ ਆ ਤੁਸੀਂ ਦੱਸ ਦੇਣਾ।
ਹਾਂ।
ਉਹ ਨਾ ਪਾ ਜਣੀਆਂ ਮਰਚਾਂ ਲੈ ਲੈਣ ਧੋ ਲੈਣ ਤੇ ਡੰਡੀਆਂ ਤੋੜ ਲੈਣ ਉਹਦੀਆਂ।
ਅੱਛਾ।
ਤੇ ਅੰਦਾਜੇ ਨਾਲ ਥੋੜਾ ਜਿਹਾ ਲਸਣ ਛਿੱਲ ਲੇਣ।
ਹਮ।
ਅਤੇ ਮਿਰਚਾਂ ਵੱਖਰੀਆਂ ਗਰਾਾਇੰਡ ਕਰ ਲੈਣ ਅਤੇ ਭਾਵੇਂ ਇਕੱਠਾ ਹੀ ਗ੍ਰਾਇੰਡ ਕਰ ਲੈਣ ਲਸਣ ਅਤੇ ਮਿਰਚਾਂ
ਹੂੰ
ਗ੍ਰਾਇੰਡ ਕਰਕੇ ਤੇ ਕੱਢ ਲੋ ਵਿੱਚੋਂ ਬੋਲ ਚ ਪਾਲੋ ਤੇ ਉਹਦੇ ਵਿੱਚ ਮਸਾਲਾ ਅਗਰ ਤੁਹਾਡੇ ਕੋਲ ਆਚਾਰ ਦਾ ਮਸਾਲਾ ਹੈਗਾ ਤੇ ਉਹ ਪਾ ਦਿਓ ਬਾਜ਼ਾਰੋਂ ਮਸਾਲਾ ਲਿਆ ਕੇ ਪਾ ਦਿਓ ਹਾਂ ਉਹ ਮਸਾਲਾ ਪਾ ਦਿਓ ਤੇ ਥੋੜਾ ਤੇਲ ਨਾ ਗਰਮ ਕਰਕੇ ਚੰਗੀ ਤਰ੍ਹਾਂ ਸਾੜ ਕੇ ਠੰਡਾ ਹੋ ਜਾਏ ਬਿਲਕੁਲ ਠੰਡਾ ਹੋ ਜਾਏ ਤੇਲ ਫਿਰ ਫੇਰ ਉਹਨੂੰ ਤੇਲ ਨੂੰ ਇੰਨਾ ਪਾਓ ਉਹਦੇ ਵਿੱਚ ਕਿ ਉਹਦੇ ਉੱਤੇ ਤੇਲ ਤਰੇ
ਅੱਛਾ।
ਹਾਂਜੀ ਤੇ ਉਹ ਫਿਰ ਕੱਚ ਦੇ ਜਾਰ ਚ ਪਾ ਲਓ ਤੇ ਅਚਾਰ ਤੁਸੀਂ ਉਹ ਅਚਾਰ ਤੁਸੀਂ ਕਿੰਨਾ ਟਾਈਮ ਵੀ ਰੱਖ ਲਓ ਖ਼ਰਾਬ ਨੀ ਹੁੰਦਾ
ਅੱਛਾ।
ਹਾਂ ਕਿਸੇ ਲਈ ਚਾਹ ਪਰਾਂਠਾ ਹੋ ਗਿਆ ਪੂੜੀ ਹੋ ਗਈ ਸਫ਼ਰ ਵਿਚ ਬੰਦਾ ਜਾਂਦਾ ਨਹੀਂ ਕਿਸੇ ਲਈ ਸਬਜ਼ੀ ਮਿਲਦੀ
ਹਾਂ ਉਹ ਤੇ ਹੈ ਹੀ ਸਫ਼ਰ ਵਿੱਚ ਸਬਜ਼ੀ ਸੁਬਜੀ ਤੇ ਏਦਾਂ ਈ ਮਿਲਦੀਆਂ ਨੇ
ਚਾਰ ਆਪਣਾ ਬੰਦਾ ਥੋੜ੍ਹਾ ਜਿਹਾ ਡੱਬੀ ਚ ਪਾ ਲਵੇ ਤੇ ਚੱਲ ਬਈ ਖਾ ਲੈਂਦਾ ਆਚਾਰ ਹਾਂਜੀ
ਹੋਰ ਆ ਗਿਆ ਵੱਡੇ ਵਾਲਾ ਮੁੰਡਾ
ਹਾਂਜੀ
ਵੱਡਾ ਵੱਲ ਮੁੰਡਾ ਆ ਗਿਆ
ਹਾਂਜੀ ਹੁਣ ਹੀ ਆਇਆ ਵੇ ਬਸ ਹੁਨੀ ਆਇਆ ਵੇ ਹਾਂ ਬਾਹਰ ਖੜਾ ਸੀ ਕਹਿ ਰਿਹਾ ਸੀ ਬਈਆ ਖੜੇ ਨੇ
ਅੱਛਾ
ਹਾਂਜੀ ਹੋਰ ਬੱਚੇ ਸੁੱਤੇ ਦੇ ਨੇ ਕਿ
ਨਾ ਉਹ ਖੇਡਣ ਗਏਦੇ ਨੇ ਬਾਹਰ
ਅੱਛਾ ਅੱਛਾ ਖੇਲਣ ਗਏ ਹੋਏ ਨੇ ਬਾਹਰ ਅੱਛਾ ਤੇ ਇਕੱਲੇ ਖੇਲ ਲੈਂਦੇ ਨੇ
ਇਕੱਲੇ ਨਹੀਂ ਓ ਬੱਚੇ ਹੈਗੇ ਨੇ ਬੁਲਾਾਨ ਆਏ ਸੀ
ਅੱਛਾ।
ਹਾਂਜੀ ਚਲੋ ਠੀਕ ਐ ਫੇਰ ਬਾ ਆ ਨਾ
ਹਾਂਜੀ-ਹਾਂਜੀ ਚਲੋ ਠੀਕ ਐ ਜੀ ਠੀਕ ਐ